ਹੈਲੋ।
ਹਾਂਜੀ ਸ਼ਸ਼ ਸ਼ ਅਕਾਲ ਜੀ।
ਹਾਂਜੀ ਜੀ ਸਤਿ ਸ੍ਰੀ ਅਕਾਲ, ਹੋਰ ਕੀ ਕਰ ਰਹੇ ਹੋ?
ਕੁਛ ਨਹੀਂ ਮੈਰੀਦਾ ਪੈਕਿੰਗ ਚੱਲ ਰਹੀ ਸੀ ਅਸੀਂ ਪਰਸੋਂ ਨੂੰ ਜਾ ਰਹੇ ਹਾਂ ਬਾਏ ਟ੍ਰੇਨ।
ਅੱਛਾ! ਕਿੱਥੇ ਘੁੰਮਣ ਜਾ ਰਹੇ ਹੋ?
ਅਸੀਂ ਇੱਥੇ ਜਾ ਰਹੇ ਹਾਂ, ਉੜੀਸਾ।
ਉੜੀਸਾ ਉੱਥੇ ਗਰਮੀ ਨੀ ਪੈਂਦੀ?
ਹਾਂਜੀ-ਹਾਂਜੀ ਗਰਮੀ ਤਾਂ ਬਹੁਤ ਪੈਂਦੀ ਹੈ ਜੀ ਬਟ ਕੀ ਕਰੀਏ ਮਤਲਬ ਸੁਣਿਆ ਸੀ ਘੁੰਮਣ ਤੇ ਬਹੁਤ ਜ਼ਿਆਦਾ ਪਲੇਸਿਸ ਵਗੈਰਾ ਨੇ। ਤੇ ਕਰਦੇ ਕਹਿੰਦੇ ਚਲੋ ਫਿਰ ਟਰਿਪ ਹੀ ਕਰ ਲੈਂਨਦੇ ਆਂ, ਫੈਮਿਲੀ ਟ੍ਰਿਪ।
ਉੱਥੇ ਮੈਂ ਸੁਣਿਆ ਬੀਚਿਸ ਵਗੈਰਾ ਨੇ ਹਨਾ?
ਹਾਂਜੀ-ਹਾਂਜੀ ਬਹੁਤ।
ਉਹੀ-ਉਹੀ ਤੇ ਹੋਰ ਵੀ ਕੋਈ ਟੈਂਪਲ ਉਪਲ ਵੀ ਮੈਂ ਸੁਣਿਆ ਉੱਥੇ ਟੈਂਪਲ ਵਗੈਰਾ ਹੈਗੇ ਨੇ ਬੜੇ। ਇਤਿਹਾਸਿਕ ਟਾਈਪ ਦੇ
ਹਾਂਜੀ ਮਾਤਾ ਵਗੈਰਾ ਦੇ ਮਿਲ ਜਾਂਦੇ ਨੇ ਹੋਰ ਭੋਲੇ ਬਾਬਾ ਦੇ ਮਿਲ ਜਾਂਦੇ ਨੇ ਟੈਂਪਲਸ ਵੀ ਬਹੁਤ ਨੇ ਬਟ ਅਸੀਂ ਜ਼ਿਆਦਾਤਰ ਬੀਚ ਵਗੈਰਾ ਤੇ ਘੁੰਮਣ ਜਾ ਰਹੇ ਹ
ਅੱਛਾ ਅੱਛਾ ਓਦਾਂ ਲੇਕਿਨ ਮੌਸਮ ਬਹੁਤ ਉੱਥੇ ਗਰਮ ਹੋਣਾ ਹੈ ਟੈਨਿੰਗ ਵਗੈਰਾ ਬਥੇਰੀ ਹੋ ਜਾਂਣੀ ਹੈ
ਸਨਸਕ੍ਰਰੀਨ ਲੈ ਕੇ ਚੱਲਿਆ ਜੀ ਨਾਲ ਹੀ
ਓਹੀ ਓਹੀ ਸਨਸਕ੍ਰੀਮ ਅੱਛੀ ਤਰ੍ਹਾਂ ਲਾਇਓ ਤੇ ਥੋੜਾ ਜਿਹਾ ਬਚ ਖੇ ਰਹੇ ਹੋ ਮੈਂ ਉੱਥੇ ਧੁੱਪ ਵੈਸੇ ਬੜੀ ਮੈਂ ਸੁਣੀ ਹੈ ਨਾ ਕਈ ਲੋਕ ਗਏ ਨੇ ਹਜੇ ਪਿੱਛੇ ਵੀ ਤੇ ਕਹਿ ਰਹੇ ਸੀ ਆ ਕੇ ਬਹੁਤ ਟਨਿੰਗ ਵਗੈਰਾ ਹੋ ਗਈ ਬਚਿਸ ਤੇ ਟੈਨਿੰਗ ਵਗੈਰਾ ਬੜੀ ਹੋ ਜਾਂਦੀ ਹੈ ਪਾਣੀ ਨਾਲ ਸਕਿੰਨ ਵੀ ਖ਼ਰਾਬ ਹੁੰਦੀ ਹੈ।
ਹਾਂਜੀ ਨਾਲੇ ਦੇਖੋ ਆਪਾਂ ਥੱਲੇ ਪਾਣੀ ਚੁੰਦੇ ਹਾਂ ਉਤੇ ਓ ਪੂਰੀ ਕੜਕ ਧੁੱਪ ਹੁੰਦੀ ਆਪਣੇ ਤੇ।
ਹਾਂਜੀ ਤੇ ਸ਼ਾਮ ਦੇ ਟਾਈਮ ਵੀ ਜਾਇਆ ਜਾ ਸਕਦਾ ਹੈ ਜ਼ਰੂਰੀ ਅਧਨੇ ਜਾਣਾ ਹੈ ਨਾ ਸ਼ਾਮੀ ਜਾ ਸਕਦੇ ਹੋ ਬੀਚਿਸ ਤੇ।
ਹਾਂਜੀ ਬਟ ਥੋੜ੍ਹੀ ਜਿ ਆਪਣੇ ਚ ਵੀ ਉਹ ਕਹਿੰਦੇ ਨਾ ਥੋੜੀ ਮਸਤੀ ਹੁੰਦੀ ਹੈਗੀ ਦੁਪਹਿਰ ਚ ਟਾਈਮ ਵੀ ਜਾਈਏ ਸਵੇਰ ਦੇ ਟਾਈਮ ਜਾਈ ਮਲਬ ਥੋੜੀ ਤਾਂ ਧੁੱਪ ਆਈ ਜਾਂਦੀ ਆ
ਹਾਂ ਉੱਥੇ ਤਾਂ ਸਨਸੈਟ ਵਗੈਰਾ ਵੀ ਮੈਂ ਸੁਣਿਆ ਬੜਾ ਸੋਹਣਾ ਵਿਊ ਆਉਂਦਾ ਹੈ ਬਹੁਤ ਅੱਛਾ ਲੱਗਦਾ ਦੇਖਣ ਚ
ਹਾਂਜੀ ਹਾਂਜੀ ਇੱਕ ਅਸੀਂ ਨਾ ਸਾਪੂਤਾਰਾ ਗਏ ਸੀਗੇ ਤੇ ਮੇਨ ਅਸੀਂ ਉੱਥੇ ਮਤਲਬ ਸਨਸੈਟ ਦੇਖਣ ਗਏ ਸੀਗੇ ਮਤਲਬ ਬਹੁਤ ਮਜ਼ਾ ਆਈ ਸੀ ਉਦੋਂ ਵੀ ਦੇਖਣ ਦਾ ਮਤਲਬ ਪੂਰਾ ਸਨਸੈਟ ਦਿਖਿਆ ਸੀ ਇਕਦਮ ਟੋਪ ਤੋਂ
ਅੱਛਾ ਨਹੀਂ ਵਧੀਆ ਪਹਿਲੇ ਵੀ ਜਾ ਚੁੱਕੇ ਹੋ ਉੜੀਸਾ ਕਿ ਪਹਿਲੀ ਵਾਰ ਚੱਲੇ ਹੋ
ਹਾਂਜੀ ਪਹਿਲੀ ਵਾਰ ਚੱਲੇ ਆਂ
ਅੱਛਾ ਤੇ ਬਾਈ ਟ੍ਰੇਨ ਹੀ ਜਾ ਰਹੇ ਹੋ ਤੁਸੀਂ
ਹਾਂਜੀ ਹਾਂਜੀ ਪਹਿਲੇ ਤਾਂ ਸੁਣ ਮਤਲਬ ਪਹਿਲੇ ਤਾਂ ਸੋਚਿਆ ਸੀ ਕਿ ਬਾਏ ਐਰੋਪਲੇਨ ਜਾਈਏ ਹਨਾ ਤੇ ਫੇਰ
ਹ
ਘਦੇ ਕਹਿੰਦੇ ਕਿ ਆਪਾਂ ਡੇਢ ਘੰਟੇ ਚ ਉੱਥੇ ਪਹੁੰਚ ਜਾਣਾ ਉਸ ਤੋਂ ਬਾਅਦ ਡੇ ਘੰਟਾ ਵੀ ਜਲਦੀ ਪਹੁੰਚ ਜਾਗੇਂ ਤੇ ਉੱ ਵਧੀਆ ਮਤਲਬ ਟ੍ਰੇਨ ਚ ਵਧੀਆ ਮਸਤੀ ਕਰਦੇ ਜਾਵਾਂਗੇ ਹਨਾ ਇੰਜੋਏ
ਲੇਕਿਨ ਟਿਕਟ ਵੀ ਤੇ ਬਥੇਰੀ ਮਹਿੰਗੀ ਹੈ ਪਲੇਨ ਦੀ ਟਿਕਟ ਵੀ ਤੇ ਬਹੁਤ ਮਹਿੰਗੀ ਹੋ ਗਈ
ਅੱ ਸਹੀ ਕਿਹਾ ਬਟ ਫਿਰ ਟ੍ਰੇਨ ਦਾ ਕੀਤਾ ਪਲੈਨ ਤੇ ਟ੍ਰੇਨ ਦੀ ਛੇਤੀ ਟਿਕਟ ਕਨਫਰਮ ਨਾ ਹੋਵੇ ਫੇਰ
ਉਹ ਤੇ ਅੱਜ ਕਲ ਬੜਾ ਸ ਸਿਆਪਾ ਹੀ ਹੋ ਗਿਆ ਅੱਜ ਕੱਲ੍ਹ ਟਿਕਟਾਂ ਦਾ ਮਿਲਦੀ ਹੀ ਨਹੀ ਹੈ ਛੇਤੀ ਜ਼ਿਆਦਾਤਰ ਤਤਕਾਲ ਹੀ ਕਰਾਣੀਆਂ ਪੈਂਦੀਆਂ ਨੇ ਜਿੰਨਾ ਮਰਜ਼ੀ ਕਰ ਲਓ
ਹਾਂਜੀ ਤੇ ਫੇਰ ਮਸਾਂ ਕਿਤੇ ਜਾ ਕੇ ਹਜੇ ਵੀ ਤਿੰਨ ਟਿਕਟਾਂ ਕਨਫਰਮ ਨੇ ਬਾਕੀ ਕਨਫਰਮ ਨਹੀਂ ਨੇ ਤਿੰਨ ਚਾਰ
ਅੱਛਾ ਅੱਛਾ ਫੇਰ ਤੇ ਫੇਰ ਅਗਰ ਜੇ ਨਾ ਕਨਫਰਮ ਹੋਈਆਂ ਜਾਣ ਤੱਕ ਫੇਰ ਕਿੱਦਾਂ ਐਡਜਸਟ ਕਰੋਗੇ
ਤਿੰਨ ਸੀਟ ਮਤਲਬ ਐਡਜਸਟ ਕਰਨਾ ਪੈਣਾ ਫੇਰ ਕੀ ਕਰੀਏ ਹਨਾ ਫੇਰ ਤਿੰਨ ਸੀ ਤਿੰਨ ਚਾਰ ਸੀਟਾਂ ਜੋ ਅ ਇਹ ਉਦੋਂ ਨਾ ਟ੍ਰੇਨ ਹੁੰਦੀ ਹੈ ਰਾਤ ਨੂੰ ਨੌ ਵਜੇ ਤੇ ਉਹ ਦੂਜੇ ਦਿਨ ਰਾਤ ਨੂੰ ਬਾਰਾਂ ਇੱਕ ਵਜੇ ਪਹੁੰਚਾ ਦਿੰਦੀ ਆ ਦੂਜੇ ਦਿਨ ਰਾਤ ਨੂੰ ਹਾਂਜੀ ਹਾਂਜੀ ਲੰਬਾ
ਤੇ ਰੋਟੀ ਪਾਣੀ ਦਾ ਅਰੇਂਜ ਕਰਕੇ ਚੱਲਿਓ ਹਨਾ ਕਿਉਂਕਿ ਮੈਂ ਰਸਤੇ ਚ ਦੇਖਿਆ ਹੈ ਪਿੱਛੇ ਅਸੀਂ ਗਏ ਸੀਗੇ ਸਾਡਾ ਪੂਰਾ ਵੀਹ ਘੰਟੇ ਦਾ ਸਫ਼ਰ ਸੀਗਾ ਤੇ ਰੋਟੀ ਪਾਣੀ ਮੈਂ ਕਿਹਾ ਚੱਲ ਬੱਚੇ ਟ੍ਰੇਨ ਚ ਤੇ ਖਾਂਦੇ ਹੀ ਰਹਿੰਦੇ ਨੇ ਉਹ ਮੈਂ ਜਿਆਦਾ ਰੱਖੀ ਨੀ ਥੋੜ੍ਹੀ ਬਹੁਤੀ ਬਣਾਈ ਸੀ ਤੇ ਇਹਨਾਂ ਨੇ ਬੱਚਿਆਂ ਨੇ ਖਾ ਲਿੱਤੀ। ਤੇ ਬਾਕੀ ਅਸੀਂ ਬਹੁਤ ਦੁ ਕੀ ਹੋ ਗਏ ਫਿਰ ਤੇ ਸਾਨੂੰ ਐ ਸੋਚੋ ਪੂਰੇ ਰਸਤੇ ਕਿਤੇ ਕੁਛ ਮਿਲੇ ਹੀ ਨਾ ਸਿਵਾਏ ਉਹੀ ਚਿਪਸ ਦੇ ਪੈਕੇਟ ਆਉਣ ਤੇ ਪਾਣੀ ਆ ਜਾਵੇ ਤੇ ਚਾਹ। ਚਾਹ ਮੈਂ ਪੀਂਦੀ ਨੀ ਬੱਚੇ ਵੀ ਮੇਰੇ ਨੀ ਪੀਂਦੇ ਕੁਛ ਖਾਣ ਨੂੰ ਸਾਨੂੰ ਨੂੰ ਮਿਲਿਆ ਹੀ ਨਹੀਂ ਘੱਟ ਤੋਂ ਘੱਟ ਨਹੀਂ ਤੇ ਬੱਚੇ ਪੂਰਾ ਦਸ ਘੰਟੇ ਦਾ ਸਫ਼ਰ ਨਿਕਲ ਗਿਆ, ਸਟੇਸ਼ਨ ਵੀ ਆਏ ਤੇ ਉਹ ਰੁ ਰੁਕੇ ਨਾ ਜਿਆਦਾ ਗੱਡੀ ਕਿਉਂਕਿ ਪਿੱਛੇ ਦੀ ਵੈਸੀ ਲੇਟ ਹੋ ਗਈ ਸੀ। ਤੇ ਹੁਣ ਰੁਕ ਵੀ ਨੀ ਰਹੀ ਸੀ ਜ਼ਿਆਦਾ ਤੇ ਡਰ ਵੀ ਲੱਗਦਾ ਨਾ ਦੇਖੋ ਬੱਚਿਆਂ ਨਾਲ ਉਤਰਨਾ ਬੜਾ ਡਰ ਰ ਡਰ ਲੱਗਦਾ ਕਿ ਟ੍ਰਰੇਨ ਚ ਮਨ ਵੀ ਨਾ ਕਰੇ ਉਤਰਨ ਦਾ ਰੋਟੀ ਪਾਣੀ ਨਾ ਤੁਸੀਂ ਫਿਰ ਲੈ ਕੇ ਜਾਇਓ ਖੁੱਲਾ, ਕਿਉਂਕਿ ਲੰਬਾ ਸਫ਼ਰ ਏ ਤੁਹਾਡਾ।
ਅਸੀਂ ਕੀ ਕਰ ਰਹੇ ਹਾਂ ਹੁਣ, ਮਤਲਬ ਮੰਮਾ ਤਾਂ ਕਹਿੰਦੇ ਮੇਥੀ ਨਾਲ ਲੈ ਲੈਂਦੇ ਹਾਂ ਤੇ ਇੱਕ ਕਰੇਲੇ ਬਣਾ ਲੈਂਦੇ ਹਾਂ ਭਰ
ਹਾਂ ਖ਼ਰਾਬ ਨੀ ਹੁੰਦੇ ਹਾਂ ਨਾਲੇ ਉਹ ਖ਼ਰਾਬ ਵੀ ਨਹੀਂ ਹੁੰਦੇ ਛੇਤੀ ਉਹੀ ਉਹੀ
ਹਾਂਜੀ ਤੇ ਫੇਰ ਇਹੀ ਸੋਚਦੇ ਹਾਂ ਕਿ ਇੱਕ ਮੇਥੀ ਲੈ ਲਈਏ ਨਾਲ ਤੇ ਇੱਕ ਕਰੇਲੇ ਤਲ ਕੇ ਲੈ ਲਈਏ ਹਨਾ ਭਰ ਕੇ ਬਣਾ ਲਾਂਗੇ ਫਿਰ ਫੂ ਲੈ ਜਾਂਗੇ ਫੇਰ ਹੋਰ ਕੀ
ਹਾਂ ਨਾਲੇ ਥੋੜਾ ਸੁੱਕਾ ਆਈਟਮ ਵੀ ਰੱਖ ਲਿਓ ਨਾਲ ਜਿੱਦਾਂ ਮੈਂ ਤੇ ਨਾ ਕਈ ਵਾਰੀ ਨਾ ਲੀਆ ਜਿਦੋਂ ਹੁੰਦੀ ਆ ਨਾ ਉਹ ਮੁਰਮੁਰੇ ਜਿਹਨੂੰ ਬੋਲਦੇ ਐ
ਹਾਂਜੀ ਹਾਂਜੀ ਹਾਂਜੀ।
ਉਹ ਮੈਂ ਭੁੰਨ ਕੇ ਉਹ ਤੇ ਛੋਲੇ ਪਾ ਲਏ ਥੋੜ੍ਹੀ ਮੂੰਗਫਲੀ ਪਾ ਲਈ, ਕੋਨਫਲੇੈਕਸ ਵਗੈਰਾ ਪਾ ਲਏ। ਤੇ ਭੁੰਨ ਕੇ ਡੱਬਾ ਭਰ ਕੇ ਰੱਖ ਲੈਂਦੀਆਂ ਬੱਚੇ ਵੀ ਉਹਦੇ ਨਾਲ ਢਿੱਡ ਵੀ ਭਰਿਆ ਰਹਿੰਦਾ ਐ। ਤੇ ਬੱਚੇ ਦੀ ਕ੍ਰੇਵਿੰਗ ਹੁੰਦੀ ਨਾ ਸਨੈਕ ਕੁਕਿੰਗ ਕਰਨ ਦੀ ਕਿ ਕੁਛ ਕਰੰਚੀ ਜਾਂ ਮਿਲ ਜਾਏ ਖਾਣ ਨੂੰ ਤੇ ਬੱਚੇ ਵੀ ਖੁਸ਼ ਹੋ ਕੇ ਖਾ ਲੈਂਦੇ ਮੇਰੇ ਫੇਰ ਤੇ ਮੈਨੂੰ ਤੇ ਬੜਾ ਵਧੀਆ ਕੁਛ ਵੀ ਨਹੀਂ ਉਹ ਲਈ ਆ ਤੁਸੀਂ ਲੈ ਆਓ ਮੇਰੀ ਤਾਂ ਦਿਵਾਲੀ ਦੀ ਕੋਈ ਬੱਚੇ ਮੂੰਹ ਹੀ ਨਹੀਂ ਲਾਉਂਦੇ ਪਈ ਰਹਿੰਦੀ ਐ। ਮੈਂ ਉਹਨੂੰ ਏਦਾਂ ਹੀ ਕਰ ਲੈਂਦੀ ਆ, ਬਈ ਥੋੜਾ ਜਿਹਾ ਕੜਾਹੀ ਚ ਭੁੰਨ ਲਿਆ ਉਹਨੂੰ ਕੁਰਕੁਰੀ ਜੀ ਹੋ ਗਈ, ਉਹਦੇ ਵਿੱਚ ਹੀ ਮੂੰਗਫਲੀ ਭੁੰਨ ਲਿੱਤੀ, ਉਹਦੇ ਵਿੱਚ ਛੋ ਲੇ ਭੁਨਲੇ ਕਾਲੇ ਆ ਜਿਹੜੇ ਛੋਲੇ ਆਂਦੇ ਭੁੱਜੇ ਹੋਏ ਉਹ ਪਾਲੇ ਕੋਨਫਲੈਕਸ ਹੁੰਦੇ ਨੇ, ਕੋਨਫਲੈਕਸ ਥੋੜੇ ਜਿਹੇ ਪਾ ਲਏ ਹਲਕੀ ਜਿਹੀ ਮਿਰ ਜਿੱਥੇ ਚਾਟ ਮਸਾਲਾ ਪਾਇਆ। ਹੂੰ ਬਸ ਇੱਕ ਨਮਕੀਨ ਜਿਹੀ ਸਨੈਕਿੰਗ ਵਾਸਤੇ ਹੋ ਜਾਂਦੀ ਐ ਥੋੜੇ ਜਿਹੇ ਅਗਰ ਮ ਮਖਾਣੇ ਵੀ ਪਾ ਲੋ ਤੇ ਹੈਲਦੀ ਹੋਰ ਹੈਲਦੀ ਹੋ ਜਾਂਦੀ ਏ।
ਹਾਂਜੀ ਫੇਰ ਤਾਂ ਵਧੀਆ
ਉਹ ਬਾਹਰ ਗੰਦੇ -ਮੰੰਦੇ ਮਿਲਦੇ ਨੇ ਟ੍ਰੇਨ 'ਚ ਨਾਲੇ ਦੇਖੋ ਨਾ ਚੀਜ਼ ਕਿੰਨੀ ਮਹਿੰਗੀ ਦਿੰਦੇ ਆ ਟ੍ਰਰੇਨ 'ਚ ਮੈਂ ਦੇਖ
ਨਾ ਜੇ ਮਹਿੰਗੀ ਤਾਂ ਮਹਿੰਗੀ ਚਲੋ ਮਹਿੰਗੀ ਦੀ ਵੀ ਕੋਈ ਗੱਲ ਨਹੀਂ ਬੰਦਾ ਦੋ ਪੈਸੇ ਪਾ ਦਿੰਦਾ। ਬਟ ਟੇਸਟੀ ਨਹੀਂ ਮਿਲਦਾ ਦੇਖਿਆ ਜਾਵੇ ਤਾਂ
ਨਹੀਂ ਪਤਾ ਨੀ ਕਿਹੜੀ- ਕਿਹੜੀ ਕੰਪਨੀਆਂ ਜਿਹੜੀ ਸੁਣੀਆਂ ਨੀ ਹੁੰਦੀਆਂ ਉਸ ਕੰਪਨੀ ਦੇ ਕੁਰਕੁਰੇ ਕੀ ਨਮਕੀਨਾ ਕੀ ਪਤਾ ਨੀ ਕਿਹੜੀ ਭੈੜੀਆਂ- ਭੈੜੀਆਂ ਜੀ ਲੈ ਕੇ ਘੁੰਮਦੇ ਨੇ ਮੈਨੂੰ ਤਾਂ ਬਿਲਕੁਲ ਸਵਾਦ ਨੀ ਆਉਂਦਾ।
ਤੁਸੀਂ ਜਿਸ ਸਟੇਸ਼ਨ ਦੀ ਗੱਲ ਕਰ ਰਹੇ ਓ ਆਪਾਂ ਸਟੇਸ਼ਨ ਤੇ ਵੀ ਕੋਈ ਗੱਡੀ ਵਗੈਰਾ ਟ੍ਰੇਨ ਵਗੈਰਾ ਰੁਕਦੀ ਉੱਥੇ ਵੀ ਉਹ ਇੱਕ ਬਸ ਗਰਮ -ਗਰਮ ਤਾਜ਼ਾ ਉਹ ਬਣਾ ਦਿੰਦੇ ਨੇ ਅ ਆਮਲੇਟ ਬ੍ਰੈਡ ਕੁਛ ਤਾ ਵੀ ਨੋਨ ਵੈਜੀ
ਉਹ ਉਹੀ ਆ ਨਾ ਨਹੀਂ ਵੈਜ- ਵੈਜ ਵੀ ਜ਼ਿਆਦਾਤਰ ਵੈਜ 'ਚ ਵੀ ਕੀ ਮਿਲਦਾ ਉਹੀ ਆਲੂ ਪੂੜੀਆਂ ਜਿਹੀਆਂ ਮਿਲਦੀਆਂ ਨੇ ਗਰਮੀ ਦਾ ਟਾਈਮ ਐ ਫਿਰ ਖਾ ਕੇ ਐਵੇਂ ਸਫ਼ਰ ਚ ਲੱਗਦਾ ਬਿਮਾਰ ਹੋ ਜਾਓ। ਤੇ ਹੋਰ ਮੁਸੀਬਤ ਪੈ ਜਾਏ ਰਸਤੇ 'ਚ
ਟ੍ਰੇਨ 'ਚ ਵੀ ਜੋ ਰੋਟੀ ਦਿੰਦੇ ਤੁਸੀਂ ਕਈ ਵਾਰ ਨੋਟਿਸ ਕੀਤੀ ਹੋਣੀ ਐ ਬਿਲਕੁਲ ਚੱਜ ਦੀ ਨੀ ਹੁੰਦੀ।
ਅ ਚਾਰਜ ਦੀ ਤੇ ਚਲੋ ਬੰਦਾ ਫਿਰ ਅਡਜਸਟ ਕਰ ਲਵੇ ਮੈਂ ਤੇ ਕਈ ਵਾਰੀ ਕਦੇ ਪੇਪਰ 'ਚ ਵੀ ਪੜ੍ਹਿਆ ਕਦੇ ਨਿਊਜ਼ ਚ ਵੀ ਆਉਂਦਾ ਅੱਜ ਉੱਥੇ ਕੀੜੇ ਨਿਕਲੇ ਅੱਜ ਸੁੰਡੀਆਂ ਨਿਕਲੀਆਂ। ਅੱਜ ਗੰਦਾ ਨਿਕਲਿਆ ਉਹ ਤਾਂ ਮੇਰਾ ਹੋਰ ਹੀ ਜੀਅ ਨਹੀਂ ਕਰਦਾ ਖਾਣ ਦਾ।
ਹਏ ਤੁਸੀਂ ਤਾਂ ਏਦਾਂ ਨਾ ਬੋਲੋ ਮੈਂ ਤਾਂ ਪਰਸੋਂ ਨੂੰ ਜਾਣਾ।
ਤਾਂਹੀ ਤੇ ਮੈਂ ਕਹਿ ਰਹੀ ਹਾਂ ਬਣਾ ਕੇ ਲੈ ਕੇ ਜਾਇਓ ਇਸੇ ਕਰਕੇ ਮੈਂ ਕਹਿ ਰਹੀ ਹੈਗੀ ਹਾਂ।
ਹਾਂਜੀ ਬਣਾ ਕੇ ਲੈ ਕੇ ਜਾਵਾਂਗੇ ਹੰਡਰਡ ਪਰਸੈਂਟ ਵਦ ਫੇਰ ਵੀ ਬੋਲ ਨੀ ਸਕਦੇ। ਸਾਡੇ ਨਾਲ ਜੋ ਬੱਚੇ ਤੇ ਨਾ ਉਹ ਬੜੇ ਮਤਲਬ ਸ਼ਰਾਰਤੀ ਨੇ ਉਹਨਾਂ ਨੂੰ ਮਸਾਂ ਇਹ ਹੁੰਦਾ ਕਿ ਚਲੋ ਹੁਣ ਬਾਹਰ 'ਚ ਲੈ ਟ੍ਰੇਨ -ਟ੍ਰੇਨ ਦਾ ਚਟਰ ਬਟਰ ਖਾਵਾਂਗੇ।
ਹਾਂ ਉਹ ਬੜਾ ਹੁੰਦਾ ਲੇਕਿਨ ਨਹੀਂ ਮੈਂ ਪਤਾ ਇਹੀ ਮੈਂ ਤੁਹਾਨੂੰ ਸੁਜੈਸਟ ਕਰਾਂਗੀ। ਕਿ ਬਈ ਇਹ ਬਣਾ ਕੇ ਲੈ ਕੇ ਜਾਓ ਜਿਹੜੀ ਇਹ ਲਈ ਆਦੀ ਹੈ ਨਾ ਤੇ ਬੱਚੇ ਬੜੇ ਸਵਾਦ ਨਾਲ ਖਾ ਲੈਂਦੇ ਨੇ। ਤੇ ਖਤਮ ਵੀ ਨੀ ਹੁੰਦੀ ਧੀਰੇ- ਧੀਰੇ -ਧੀਰੇ- ਧੀਰੇ ਮੂੰਹ 'ਚ ਪਾਈ ਰੱਖਦੇ ਨੇ। ਮੂੰਹ ਵੀ ਚੱਲਦਾ ਰਹਿੰਦਾ ਮੇਰੇ ਬੱਚੇ ਤਾਂ ਸ਼ਾਂਤ ਬੈਠੇ ਰਹਿੰਦੇ ਨੇ ਆਰਾਮ ਨਾਲ ਇਹਦੇ ਨਾਲ
ਤੁਹਾਡੇ ਬੱਚੇ ਸਮਝਦਾਰ ਹੋਣਗੇ ਤਾਂ ਛੋਟੇ -ਛੋਟੇ ਨੇ ਹਲੇ
ਹਾਂ ਉਹ ਤੇ ਜਿੱਦ ਕਰ ਬਿਲਕੁਲ- ਬਿਲਕੁਲ ਨਹੀਂ ਚਲੋ ਫਰ ਦੇਖ ਕੇ ਲਿਓ ਚੰਗੀ ਚੀਜ਼ ਵੀ ਆਉਂਦੀ ਹੈ।
ਹਾਂ ਹਾਂਜੀ- ਹਾਂਜੀ ਸਹੀ ਕਿਹਾ ਮਤਲਬ ਦੇਖਣ ਜਾਓ ਤਾਂ ਬਹੁਤ ਕੁੱਝ ਵੀ ਮਿਲ ਜਾਂਦਾ ਅੰਦਰ ਟ੍ਰਰੇਨ 'ਚ ਬੈਠ ਕਿਤੇ ਕਿਤੇ ਧੋਖਾ ਵੀ ਮਿਲਣਾ ਮਿਲ ਜਾ ਜਾਂਦਾ ਕੀ ਆਈਟਮ ਵਧੀਆ ਨੀ ਨਿਕਲਦੇ।
ਓਹੀ- ਓਹੀ ਦੇਖ ਕੇ ਆਪਣਾ ਲੈ ਲਿਓ ਲੇਕਿਨ ਕੋਸ਼ਿਸ਼ ਕਰਿਓ ਜ਼ਿਆਦਾਤਰ ਨਾਲ ਹੀ ਲੈ ਜਾਓ ਤੇ ਵਧੀਆ ਹੈ ਮੈਂ ਉਹਦੇ ਤੋਂ ਬੰ ਮਹਿੰਗੇ ਤੋਂ ਵੀ ਬਚ ਜਾਂਦਾ ਥੋੜਾ ਪੈਸਾ ਵੀ ਬਚਦਾ ਤੇ ਨਾਲੇ ਚੀਜ਼ ਵੀ ਆਪਣੀ ਜਿਹੜੀ ਹੈ ਸਾਫ ਸੁਥਰੀ ਰਹਿੰਦੀ ਏ।
ਹਾਂਜੀ- ਹਾਂਜੀ ਸਹੀ ਕਿਹਾ ਤੁਸੀਂ ਇਹ ਗੱਲ ਤਾਂ ਹੀ ਹੁਣ ਘਰੋ ਉਹ ਨਾਲੇ ਪ੍ਰੌ ਪੱਠੇ ਬਣਾ ਲਵਾਂਗੇ ਥੋੜਾ ਤੇਲ ਲਾ ਕੇ ਉਹ ਵੀ ਵਧੀਆ ਰਹਿਣਗੇ ਤੇ ਮੇਥੀ ਤੇ ਇੱਕ ਆਹ ਕਰ ਲਾਂਗੇ ਕਰੇਲੇ
ਹਾਂਜੀ ਬਹੁਤ ਹੈ ਬਟ ਬੱਚਿਆਂ ਨੂੰ ਹੀ ਆਉਂਦਾ ਦੇਖੋ ਵੱਡੇ ਤੇ ਕੀ ਹੀ ਖਾਂਦੇ ਨੇ ਉਹਨਾਂ ਨੇ ਤਾਂ ਦੋ ਫੁਲਕੇ ਖਾ ਲੈਣ ਅਤੇ ਬਸ ਉਹਨਾਂ ਦਾ ਤਾਂ ਸਾਰਾ ਦਿਨ ਕੱਟ ਜਾਂਦਾ। ਇੱਕ ਚਾਹ ਦਾ ਜ਼ਰੂਰ ਪੰਜਾਬੀਆਂ ਨੂੰ ਆਉਂਦਾ ਹੈ ਕਿ ਚਾਹ ਚਾਹੀਦੀ ਹੁੰਦੀ ਹੈ ਬਾਰ-ਬਾਰ-ਬਾਰ ਬਾਰ
ਹਾਂਜੀ ਤੁਹਾਡੀ ਗੱਲ ਸੀ ਬਟ ਦੇਖਿਆ ਜਾਵੇ ਤਾਂ ਟ੍ਰੇਨ 'ਚ ਚਾਹ ਤਾਂ ਬੇਸਵਾਦ ਮਿਲਦੀ ਹੈ ਬੇਸਵਾਦ
ਮੈਂ ਵੀ ਨੀ ਪੀਂਦੀ ਮੈਂ ਤੇ ਨਾ ਪ੍ਰੀਮਿ ਜ ਲੈ ਜਾਂਦੀ ਹਾਂ ਬਸ ਓਹੀ ਗਰਮ ਪਾਣੀ ਪਾਇਆ ਤੇ ਬਸ ਜੀ। ਉਹਦੇ 'ਚ ਹੀ ਚਾਹ ਬਣ ਜਾਂਦੀ ਹੈ ਅਤੇ ਉਹੀ ਲੈ ਲਉ।
ਹਾਂਜੀ ਮਤਲਬ ਮੈਂ ਅਸੀਂ ਪੰਜਾਬ ਜ਼ਰਾ ਆਉਣੇ ਜਾਂਦੇ ਹਨਾ ਮਤਲਬ ਜਿਵੇਂ ਮੇਰੇ ਨਾਨਕੇ ਵਗੈਰਾ ਨਾਲ ਆਉਣਾ ਜਾਣਾ ਪੈਂਦਾ। ਤੇ ਹਕ ਕਦੀਏ ਤਿੰਨ ਦਿਨ ਦਾ ਸਫ਼ਰ ਹੈ ਤਾਂ ਚਾਅ ਤਾਂ ਲੱਗਦੀ ਹਨਾ ਆਪਣੇ ਨੂੰ ਜਿੱਥੇ ਆਦਤ ਹੁੰਦੀ ਆ ਮੈਂ ਇੱਕ ਇੱਕ ਟਾਈਮ ਲੈ ਲਈ ਬਿਲਕੁਲ ਬੇਸ਼ਵਾਾਸੀ ਉਹ ਤੋਂ ਬਾਅਦ ਮੇਰਾ ਕਦੇ ਦਿਲ ਨ ਨਹੀਂ ਕੀਤਾ ਟ੍ਰੇਨ ਦੀ ਚਾਹ ਪੀਣ ਦਾ
ਹਾਂ ਨਹੀਂ ਅਸੀਂ ਵੀ ਨਹੀਂ ਪੀਂਦੇ ਚਾਹ ਵੈਸੇ ਮੈਨੂੰ ਤਾਂ ਜ਼ਿਆਦਾ ਵੈਸੀੇ ਚਾਹ ਅੱਛੀ ਨਹੀਂੀ ਲੱਗਦੀ ਮੇਰੇ ਹਸਬੈਂਡ ਨੂੰ ਹੀ ਬਹੁਤ ਚਾਹ ਦਾ ਸ਼ੌਂਕ ਹੈ ਉਹਨਾਂ ਨੂੰ ਤੇ ਹਰ ਦੋ ਘੰਟਿਆਂ ਚ ਚਾਹੀਦੀ ਹੁੰਦੀ ਚਾਹ ਤੇ ਮੈਂ ਤੇ ਨਾ ਪ੍ਰੀਮਿਕਸ ਜ ਨਾਲ ਲੈ ਜਾਂਦੀ ਹਾਂ ਅਤੇ ਬਸ ਗਰਮ ਪਾਣੀ ਪਾਇਆ ਅਤੇ ਵਧੀਆ ਆਪਣਾ ਬਣ ਜਾਂਦੀ ਹੈ
ਫਿਰ ਵਧੀਆ ਫੇਿਰਦਾ ਹਨਾ ਏਦਾਂ ਹੀ ਕਰਨਾ ਚਾਹੀਦਾ ਟ੍ਰੇਨ ਚ ਚੀਜ਼ਾਂ ਦਾ ਅੱਜ ਕੱਲ ਖਾ ਕੇ ਆਪਾਂ ਬਿਮਾਰ ਹੀ ਹੋਣਾ ਦੇਖਿਆ ਜਾਵੇ ਤਾਂ
ਹੀ ਬਿਮਾਰ ਤੇ ਚਲੋ ਬੰਦਾ ਬਚਦਾ ਹੀ ਉਹਦੇ ਤੋਂ ਵੈਸੇ ਵੀ ਉਹ ਬੜਾ ਨਾ ਅ ਮਤਲਬ ਵਿਸ਼ਵਾਸ ਜਿਹਾ ਨਹੀਂ ਹੁੰਦਾ ਕਿ ਪਤਾ ਨੀ ਕਿੱਦਾਂ ਦੀ ਬਣਾ ਕੇ ਲੈ ਕੇ ਆ ਰਹੇ ਕੀ ਕਰਾਂਗੇ ਕੀ ਨਹੀਂ ਕਰਾਂਗੇ
ਸਹੀ ਕਿਹਾ ਹੈ
ਡਰ ਜਿਹਾ ਹੀ ਲੱਗਦਾ ਹੈ
ਹਾਂਜੀ ਹਾਂਜੀ ਪਤਾ ਨੀ ਹੁੰਦਾ ਮਤਲਬ ਕਿਚਨ ਕਿ ਜਾਹਾ ਕੀ ਕੀ ਹੁੰਦਾ ਕੀ ਕੋਈ ਖੁੱਲਲਾ ਪਿਆ ਕੀ ਕੀ ਬੰਦ ਪਿਆ ਆਪਾਂ ਇਹ ਵੀ ਨੀ ਦੇਖ ਸਕਦੇ ਨਾ
ਉਓਹੀ ਉਹੀ ਰ ਰੋਟੀ ਤੇ ਮੈਂ ਤੁਹਾਨੂੰ ਸਹੀ ਦੱਸਾਂ ਸੱਚੀ ਅੱਜ ਮੈਂ ਅੱਜ ਤੱਕ ਨਹੀਂੀ ਲਈ ਅੱਜ ਤੱਕਣੀ ਲਈ ਟ੍ਰੇਨ ਦੀ ਰੋਟੀ ਇਹ ਕੁਰਕੁੁਰੇ ਵਗੈਰਾ ਬੱਚਿਆਂ ਖਾ ਖੂ ਲੈਂਦੇ ਨੇ ਬਟ ਚਾਹ ਵੀ ਲੈ ਦੀ ਲੈ ਲਈਦੀ ਹੈ ਕਈ ਵਾਰੀ ਉਹ ਤੇ ਮੇਰੇ ਹਸਬੈਂਡ ਤੇ ਪਹਿਲੇ ਥੋੜ੍ਹੀ ਜਿ ਲਗੇ ਕਿ ਭਾਈ ਤੂੰ ਪਹਿਲਾਂ ਟੇਸਟ ਕਰਾ ਦੇ ਸਾਨੂੰ ਤੇ ਉਹਕਿ ਚਾਹ ਦੇ ਇੰਨੇ ਸ਼ੌਕੀਨ ਹੈਗੇ ਨੇ ਤੇ ਥੋੜ੍ਹੀ ਚਾਹ ਟੇਸਟ ਕਰਕੇ ਦੇਖਣਗੇ ਤੇ ਫਿਰ ਲੈਣਗੇ ਹਾਂ ਹੁਣ ਠੀਕ ਹੈ ਹੁਣ ਦੇ ਦਿੱ ਤੋ ਸਾਨੂੰ ਉਹ ਦਿੰਦੇ ਕਿੰਨੀ ਹੈ ਜਰਾ ਜਿੰਨੀ ਦਸ ਰੁਪਏ ਦੀ ਇੰਨੀ ਜਰਾ ਜ ਦੋ ਕੁੁੱਟ ਪੰਜਾਬੀਆਂ ਨੂੰ ਕਿੱਥੇ ਸਵਾਦ ਆਉਨਾ ਉਹੀ ਕਹਿਰੀ ਪੰਜਾਬੀਆਂ ਨੂੰ ਤੇ ਉਹ ਤੇ ਕਹਿੰਦੇ ਅਸੀਂ ਟੇਸਟ ਕਰਨ ਵਾਸਤੇ ਚੀਨੀ ਦੇਖਣ ਵਾਸਤੇ ਤੇ ਇੰਨੀ ਚਾਹ ਪੀ ਚਾਹੀਦੀ ਹੈ ਤੇ ਇਹਨੂੰ ਕੀ ਮੂੰਹ ਵੀ ਨੀ ਗਿੱਲਾ ਹੁੰਦਾ ਸਾਡਾ ਤੇ ਗਲਾ ਕੀਤਾ ਰੋਣਾ ਚਲੋ ਜੀ ਹੈ ਹਾਂਜੀ ਚਲੋ ਜੀ ਹੈਪੀ ਜਰਨੀ ਆਇਓ ਘੁੰਮ ਕੇ ਫਿਰ ਦੱਸਿਓ ਚੰਗਾ ਫ ਚੰਗਾ ਜੀ ਸਤਿ ਸ਼੍ਰੀ ਅਕਾਲ ਹਾਂਜੀ ਹਾਂਜੀ ਸਤਿ ਸ਼੍ਰੀ ਅਕਾਲ